ਹੈਲੋ, ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ -ਸਤਿ ਸ਼੍ਰੀ ਅਕਾਲ ਜੀ, ਕੀ ਹਾਲ- ਚਾਲ
ਹਾਂ, ਵਧੀਆ ਤੁਸੀਂ ਦੱਸੋ
ਠੀਕ ਆ ਜੀ, ਕੀ ਹੈ ਘਰ ਪਰਿਵਾਰ
ਵਧੀਆ -ਵਧੀਆ, ਸਾਰੇ ਵਧੀਆ ਤੁਸੀਂ ਦੱਸੋ ਕਿਵੇਂ, ਕਿਵੇਂ
ਠੀਕ ਆ ਜੀ, ਠੀਕ ਆ, ਬੱਚੇ ਗਏ ਪੜ੍ਹਨ
ਹਾਂਜੀ -ਹਾਂਜੀ
ਚਲੋ ਵਧੀਆ, ਵਧੀਆ
ਹੋਰ ਤੁਸੀਂ ਕੀ ਕਰ ਰਹੇ?
ਹਾਂਜੀ, ਫਰੀ ਬੈਠੇ ਸੀ ਮੈਂ ਕਿਹਾ ਚਲੋ ਤੁਹਾਨੂੰ ਯਾਦ ਕਰ ਲਈਏ
ਅੱਛਾ-ਅੱਛਾ, ਠੀਕ ਆ ਮੈਂ ਵੀ ਫਰੀ ਸੀ ਬਸ। ਕੰਮ ਕਰ- ਕਰਕੇ ਗਰਮੀ ਬਹੁਤ ਆ ਬਸ ਬਹਿਆ ਹੀਦਾ ਬਸ ਕੰਮ ਕਰਕੇ
ਗਰਮੀ ਚ ਤਾਂ ਇਏਦਾਂ ਹੀ ਆ ਨਾ ਕੋਈ ਦਿਨ ਦਿਉਹਾਰ ਆਵੇ ਨਾ ਕੋਈ ਫੰਕਸ਼ਨ ਆਵੇ ਘਰ ਦੇ ਕੰਮ ਕਰਕੇ ਤੇ ਬੈਠੋ। ਹਾਂਜੀ।
ਚ ਰੱਖਦਾ ਹੀ ਨੀ ਕੋਈ ਵਿਆਹ ਵਗੈਰਾ ਕੁਛ ਨੀ ਹੁੰਂਦਾ ਵਿਆਹ ਤੇ ਵਧੀਆ ਮਜ਼ਾ ਆਉਂਦਾ, ਕਿਸੇ ਦਾ ਵਿਆਹ ਆਵੇ।
ਹਾਂਜੀ-ਹਾਂਜੀ, ਲੱਗਦਾ ਤੁਸੀਂ ਕਾਫ਼ੀ ਵਿਆਹ ਇੰਜੋਏ ਕੀਤੇ ਹੈਨਾ।
ਕਾਫੀ ਇੰਜੋਏ ਨੀ ਉਣ ਤਾਂ ਕੋਈ ਫੰਕਸ਼ਨ ਨਹੀਂ ਆਇਆ ਹੈਗਾ, ਮਤਲਬ ਓਦਾਂ ਚਲੋ ਫੰਕਸ਼ਨ ਹੁੰਦਾ ਵਧੀਆ ਲੱਗਦਾ ਵਾ।
ਹਾਂਜੀ ਇਹ ਤਾਂ ਹੈ ਹਾਂਜੀ।
ਧੁੰਦਿਆਂ ਵਿਆਹ ਚ ਹੈਨਾ ਕਿੰਨੀਆਂ ਰਸਮਾਂ ਆਪਾਂ ਕਰਦੇ ਹਾਂ।
ਹਾਂਜੀ, ਪੰਜਾਬ ਚ ਤਾਂ ਵੈਸੇ ਵੀ ਵਧੀਆ।
ਪੰਜਾਬ ਦੇ ਤੇ ਹਾਂ
ਹੂੰ।
ਵਿਆਹ ਤੋਂ ਪਹਿਲਾਂ ਕਿੰਨੀਆਂ ਰਸਮਾਂ ਹੁੰਦੀਆਂ ਰੋਕਾ ਕਰਦੇ ਮੁੰਡੇ-ਕੁੜੀ ਦਾ ਹੈਨਾ।
ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਆ ਹੈਨਾ ਮਠਈਆਂ ਦਿੰਦੇ ਰੋਕਾ ਰਿਸ਼ਤਾ ਪੱਕਾ ਕਰਦੇ।
ਹਾਂਜੀ, ਫੇਰ ਥੋੜੇ ਟਾਈਮ ਬਾਅਦ ਰਿੰਗ ਸੈਰੇਮਨੀ ਆ ਜਾਂਦੀ ਆ।
ਹਾਂਜੀ-ਹਾਂਜੀ, ਮੰਗਣੀ ਹੁੰਦੀ ਆ ਹੈਨਾ ਇੱਕ ਦੂਜੇ ਨੂੰ ਚੈਨ, ਅੰਗੂਠੀ ਪਾਉਂਦੇ ਆ ਮੁੰਡਾ-ਕੁੜੀ।
ਹਾਂਜੀ।
ਹਾਂਜੀ। ਫਿਰ ਤਾ ਅੰਗੇਜਮੈਂਟ ਚਲੋ ਉਹਨਾਂ ਦੀ ਹੋ ਜਾਂਦੀ ਆ।
ਫੇਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਲੈਂਦੇ ਆ। ਅਸਲ ਤਾਂ ਤਿਆਰੀ ਵਿਆ ਤੋਂ ਸ਼ੁਰੂ ਹੁੰਦੀ ਆ ਦੋ-ਤਿੰਨ ਮਹੀਨੇ ਪਹਿਲਾਂ ਹੀ ਹੈਨਾ ਸ਼ੁਰੂ ਹੋ ਜਾਂਦਾ।
ਦੋ-ਤਿੰਨ ਮਹੀਨੇ ਪਹਿਲਾਂ ਸ਼ੋਪਿੰਗ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਆਪਾਂ।
ਹਾਂਜੀ। ਤੇ ਬਾਕੀ ਆਪਣੇ ਤਾਂ ਇੱਧਰ ਨਾ ਇੱਧਰ ਵਾਲੇ ਏਰੀਏ ਚ ਸਾਡੇ ਵਾਲੇ ਚ ਅ ਪੰਦਰਾਂ ਅਹ ਪੰਦਰਾਂ ਦਿਨ ਪਹਿਲਾਂ ਨਾ ਜਾਂ ਇੱਕ ਹਫ਼ਤਾ ਪਹਿਲਾਂ ਜਾਂ ਪੰਦਰਾਂ ਦਿਨ ਪਹਿਲਾਂ ਲੇਡੀਜ਼ ਸੰਗੀਤ ਹੁੰਦਾ ਕਹਿ ਸਕਦੇ ਹਾਂ ਆਪਾਂ। ਵੀ ਗਾਣੇ ਗਾਉਂਦੀਆਂ ਬੈਠ ਕੇ ਲੇਡੀਜ਼ ਇਕੱਠਾ ਹੁੰਦੀਆਂ ਡੇਲੀ ਸ਼ਾਮ ਨੂੰ ਖਾਣਾ-ਪਾਣੀ ਆਪਣਾ ਕਰਕੇ ਤੇ ਫਿਰ ਬੈਠ ਰਾਤ ਨੂੰ ਅ ਗਾਣੇ ਗਾਉਂਦੀਆਂ ਏ ਸੁਹਾਗ ਘੋੜੀਆਂ ਇਦਾਂ
ਹਾਂਜੀ-ਹਾਂਜੀ, ਇਹ ਬਹੁਤ ਵਧੀਆ ਲੱਗਦੀ ਇਹ ਚੀਜ਼ ਨਾ ਕ ਕੱਠੀਆਂ ਹੋ ਕੇ ਗਾਣੇ ਗਾਉਂਦੀਆਂ ਵਿਆਹ ਦੇ
ਹਾਂਜੀ। ਤੇ ਤੁਹਾਡੇ ਵੀ ਇੱਧਰ ਆਪਣੇ ਵੀ
ਆਪਣੇ ਵੀ ਆਂਏ ਪੰਜਾਬ ਚ ਹਾਂਜੀ ਹੁੰਦਾ ਏਦਾਂ ਹੀ ਹੁੰਦਾ ਵਾ
ਹਾਂਜੀ ਵੀ ਮਤਲਬ ਇਹ ਹੋ ਜਾਂਦਾ ਕਿਸੇ ਦੀਆਂ ਹਨਾ ਅਲੱਗ ਰਸਮਾਂ ਹੋ ਜਾਂਦੀਆਂ ਕਿਸੇ ਦੀਆਂ ਅਲੱਗ ਹੋ ਜਾਂਦੀਆਂ
ਹਾਂ, ਨਈ ਆਪਨੇ ਏਦਾਂ ਈ ਹੁੰਦਾ ਵਾ। ਉਸ ਤੋਂ ਬਾਅਦ ਫੇਰ, ਕੁੜੀ ਦਾ ਵਿਆਹ ਹੈ, ਤਾਂ ਫੇਰ ਉਹਦੀ ਬੈਂਗਲ ਸੈਰੇਮਨੀ ਵੀ ਹੁੰਦੀ ਹੈ ਹਣਾ। ਤੱਕ ਪੈਲਾਂ ਕਰ ਦਿੰਦੇ ਆ।
ਜੀ ਓ ਤਾਂ ਕੈਂਦੇ ਮਾਮੇਆਂ ਵੱਲੋਂ ਹੁੰਦੀ ਆ ਹਨਾ।
ਬੈਂਗਲ ਸਰਰਮਨੀ ਹਾਂਜੀ ਬੰਗਾ ਜੇ ਪਾਉਂਦੇ ਆ।
ਹਾਂਜੀ ਮਾਮੇ ਏ ਅਹ
ਜੀ ਫੇਰ ਵਿਆਹ ਤੋਂ ਮੀਹਨਾ ਕੁ ਪੈਹਲਾਂ ਪ੍ਰੀ ਵੈਡਿੰਗ ਦੇ ਉਹ ਵੀ ਰਸਮ ਈ ਐ ਇੱਕ ਸਮਝ ਲੋੋ ਪ੍ਰੀ ਵੈਡਿੰਗ ਕਰਾਉਂਦੇ ਮੁੰਡਾ ਕੁੜੀ
ਹਾਂਜੀ ਚਲੋ ਹੁਣੇ ਚੱਲ ਪਆਂ ਪਹਿਲਾਂ ਤਾਂ ਨਹੀਂ ਸੀਗਾ ਇਹ ਪ੍ਰੀ ਵੈਡਿੰਗ ਹਨਾ ਸਕੋਪ ਇੰਨਾ ਤੇ ਪਹਿਲਾਂ ਤਾਂ ਉਹ ਵੀ ਜਦੋਂ ਦੋ ਤਿੰਨ ਦਿਨ ਰਹਿ ਜਾਂਦੇ ਸੀ ਬੱਕਲਿਆਂ ਬਣਾਉਂਦੇ ਹੁੰਦੇ ਸੀਗੇ ਓ ਖਨੀਚਨੇ ਦੇ ਆ ਬਲੈਕ ਚਣੇ ਉਹਨਾਂ ਨੂੰ ਭਿਉਂ ਦਿੰਦੇ ਕਣਕ ਭਿਉਂ ਦਿੰਦੇ ਏਦਾਂ ਜੇ ਕੁੱਛ ਹੁੰਦਾ ਏ ਤੇ, ਫੇਰ ਕੀ ਮਾਈਆ ਕਰਦੀ ਆ ਤੇ ਦੋ ਦਿਨ ਪਹਿਲਾਂ ਵਿਆਹ ਤੋਂ।
ਵਿਆਹ ਤਾਂ ਹਾਂਜੀ ਦੋ ਦਿਨ ਪਹਿਲਾਂ। ਹਲਦੀ ਹਾਂਜੀ ਹਲਦੀ ਤੇ ਦਈਂ ਤੇ ਵੇਸਨ ਦਾ ਪੇਸਟ ਚ ਬਣਾਉਂਦੇ ਆ ਨਾ ਹਮ ਵੀ ਉਹਨਾਂ ਦੀ ਚਮੜੀ ਨਿਖਰ ਜੇ।
ਰਸਮਾ ਹੋਂਦੀਆ ਨਾ ਪਹਿਲਾਂ ਦੋ ਦਿਨ ਪਹਿਲਾਂ ਜਿਹਨੂੰ ਮਾਇਆਂ ਬੋਲਦੇ ਐ
ਹਾਂਜੀ ਹਾਂਜੀ ਹਾਂਜੀ ਇਹ ਹਾਲਦੀ ਹੁੰਦੀ ਹੈ ਨਾ
ਹਾਂਜੀ। ਤੇ ਫੇਰ ਓਦੇ ਆਹ ਲੌਂਦੇ ਸਿਰ ਚ ਤੇਲ ਫੇਰ ਓਦੋਂ ਬਾਦ ਚ ਹਲਦੀ ਦਾ ਔਂਦਾ ਹਨਾ।
ਹਲਦੀ ਹਾਂਜੀ ਇਹ ਹਲਦੀ ਹੁੰਦੀ ਆ
ਹਾਂਜੀ ਹਲਦੀ ਦੇ ਵੀ ਬੜੀ ਰਸਮਾਂ ਹੁੰਦੀਆਂ ਵੀ ਸਾਰੇ ਚੱਲ ਇੱਕ ਦੂਜੇ ਦੇ ਵੀ ਬਾਅਦ ਚ ਲਾਉਂਦੇ ਆ ਕੁੜੀ ਦੇ ਨਾਲ ਬੜਾ ਬਨਦਾ ਮਖੌਲ ਵਗ ਵਗੈਰਾ ਕਰਦੇ ਆ, ਜਦੋਂ ਉਹ ਕਰਦੇ ਆ, ਹਾਂ ਇਹ ਮਤਲਬ ਕਿ ਸੁਹਾਗਨਾ ਨੂੰ ਕੈਂਦੇ ਹੁੰਦਾ ਏ ਵੀ ਸੁਹਾਗਨਾ ਸੱਤ ਲੌਂਦੀਆਂ ਹਨਾ।
ਹਾਂਜੀ।
ਹਾਂਜੀ ਤੇ ਫਿਰ ਉਹ ਮੀਢੀਆ ਵੀ ਗੋਂਦ ਦੇਆ ਕੁੜੀ ਦੀਆਂ
ਹਾਂਜੀ-ਹਾਂਜੀ।
ਹਾਂ, ਤੇ
ਉਸ ਤੋਂ ਬਾਅਦ ਫੇਰ ਰਾਤ ਨੂੰ, ਹ ਰਾਤ ਨੂੰ ਫੇਰ ਜਾਗੋ ਕੱਢਦੇ ਐ।
ਹਾਂਜੀ ਇਹ ਰਸਮ ਬਹੁਤ ਵਧੀਆ ਇਹ ਬਣਾਇਆ ਹਨਾ।
ਹਾਂਜੀ ਬਹੁਤ ਇੰਜੋਏ ਕਰਦੇ ਵਿੱਚ ਨਾ ਜੱਗ ਵਿੱਚ
ਹਾਂਜੀ-ਹਾਂਜੀ।
ਹੂੰ, ਜਗਦਾ ਹੋਏਆ ਹੁਣ ਤਾਂ ਚਲੋ ਮਤਲਬ ਕਿ ਓ ਐ ਦੂਜੀ ਔਣ ਲਾਗੀ ਐ ਨਾ ਜਾਗੋ? ਰੈਡੀਮੇਟ ਆਉਣ ਲੱ ਗਏ, ਪਹਿਲਾਂ ਤਾਂ, ਉਹ ਮਤਲਬ, ਦੀਵੇ ਜਗਾਉਂਦੇ ਹੁੰਦੇ ਸੀ ਸੁੱਪਰ ਨਾ, ਆਟੇ ਦੇ ਬਣਾ ਕੇ, ਸ਼ਾਇਦ।
ਆਟੇ ਦੇ ਦੀਵੇ ਅ ਪ੍ਰਾਤ ਦੇ ਵਿੱਚ ਆਟਾ ਲੈ ਕੇ ਸੁੱਕਾ
ਜਾਗੋ ਘੜਾਯਾ ਹਾਂ ਬਣਾ ਲੈਂਦੇ ਸੀਗੇ ਹਾਂ ਨੱਚਦੇ ਸੀ ਕੰਮ ਦੇ ਸੀ
ਹਾਂ ਤੇ ਚਿਮਟੇ ਹਨਾ ਤੇ ਗਿੱਧੇ ਲੈ ਕੇ ਸਾਰੇ ਨੱਚਦੇ ਸੀ। ਇਕ ਓ ਲਗਾਣ ਪਾਉਂਣ ਗਈ ਸੀ। ਨਾਨਕੇ ਔਂਦੇ ਸੀਗੇ ਸੱਚ ਜਾਗੋ ਨਾਨਕੇ ਕੱਢਦੇ ਤੇ ਨਾਨਕੇ ਛੱਜ ਭੰਨਦੇ ਸੀਗੇ।
ਹੂੰ।
ਹਾਂਜੀ, ਤੇ ਤੁਹਾਨੂੰ ਕੁਝ ਯਾਦ ਆ ਵੀ। ਨਾਨਕੇ ਛੱਜ ਵੀ ਭੰਨਦੇ ਸੀ ਤੇ ਉਦੋਂ ਤਾਂ ਲੋਕਾਂ ਦੇ ਬਨੇਰੇ ਵੀ ਢਾਹ ਜਾਂਦੇ ਸੀ ਤੇ ਕੋਈ ਗੁੱਸਾ ਵੀ ਨਹੀਂ ਸੀ ਕਰਦਾ ਹੁੰਦਾ।
ਹੂੰ।
ਲੋਕਾਂ ਦੇ ਬਨੇਰੇ ਟਾਹ ਜਾਣੇ। ਸਿੱਧੇ ਪਏ ਲੋਕਾਂ ਦੇ ਮੰਜੇ ਮੁੱਦੇ ਮਾਰ ਦੇਣੇ ਕੋਈ ਨੀ ਗੁੱਸਾ ਕਰਦਾ ਹੁੰਦਾ ਤੇ ਅੱਜ-ਕੱਲ ਕਿੱਥੇ ਰਹਿਆਂ ਚੀਜ਼ਾਂ ਰਸਮਾਂ ਤਾਂ ਬਹੁਤ ਸੋਹਣੀਆਂ ਹੈਨਾ
ਕੀ ਰਹਿ ਗਿਆ।
ਹਾਂਜੀ। ਹੂੰ, ਚੂੜੇ ਦੀ ਰਸਮ, ਹੁੰਦੀ ਆ ਮਾਮਿਆਂ ਵੱਲੋਂ।
ਅ ਮਹਿੰਦੀ ਲਗਦੀ, ਕੁੜੀ ਦੇ ਨਾ। ਹਾ, ਹਾਂਜੀ।
ਤੇ ਨਾ ਇੱਕ
ਗਾਨੇ, ਬੰਦੇ ਆ ਹੈਨਾ। ਅਹ ਗਾਨੇ ਵੀ, ਬੰਨਦੇ ਆ ਲ ਕੁੜੀ ਦੇ, ਤੇ ਮੁੰਡੇ ਦੇ ਹੈਨਾ। ਕੌਡੀਆਂ, ਵਾਲੇ ਬੰਦੇ ਹੁੰਦੇ ਨੇ।
ਕੌਡਿਆਂ ਵਾਲੇ, ਉਹ ਇੱਕ ਕੰਮਪੀਟੀਸ਼ਨ, ਜਿਹਾ ਹੁੰਦਾ। ਉਹਦੇ ਵਿੱਚ ਫੇਰ ਮੁੰਡਾ, ਕੁੜੀ ਉਹ ਖੇਡ ਹੈਨਾ। ਕਰਦੇ ਆ, ਖੋਲਦੇ ਗਾਨੇ, ਹਾਂਜੀ- ਹਾਂਜੀ।
ਫੇਰ ਚੂੜੇ ਦੀ ਰਸਮ, ਕਰਦੇ ਆ। ਹੈਨਾ ਜੋ ਮਾਮਿਆਂ ਵੱਲੋਂ, ਹੈਨਾ ਚੂੜਾ, ਪਾਇਆ ਜਾਂਦਾ।
ਹਾਂਜੀ।
ਇਹ ਇਹਨ ਚੂੜੇ ਨੂੰ, ਉੱਚ ਭਿਉ ਕੇ ਹੈਨਾ। ਦੁੱਧ ਦੇ, ਵਿੱਚ ਤੇ ਗੁਲਾਬ ਨਾਲ ਦੇ ਵਿਚ, ਦੁਧ ਹੁੰਦਾ, ਕੀ ਲੱਸੀ ਹੁੰਦੀ।
ਅ ਮੈਨੂੰ ਤਾਂ, ਕੱਚੀ ਲੱਸੀ ਜਿ ਬਣਾਈ, ਹੁੰਦੀ ਹੈ ਪਾਣੀ ਚ।
ਹਾਂਜੀ, ਉਹ ਗੁਲਾਬ ਜਲ, ਤੇ ਪੱਤੀਆਂ ਵੀ ਪਾਉਂਦੇ ਹੁੰਦੇ, ਹੈਨਾ ਉਹਦੇ ਵਿੱਚ, ਭਿਉ- ਭਿਉ ਕੇ ਫੇਰ
ਹਾਂਜੀ, ਫੇਰ ੳਹ ਚੂੜਾ, ਤੇ ਫੇਰ ਕੁੜੀ ਦੇ ਪਾਉਂਦੇ ਆ। ਫੇਰ ਉਹ ਜਦੋਂ, ਨਹਾਈ- ਧੋਈ ਹੁੰਦੀ ਆ। ਤੇ ਮਾਮੇ ਦੀ ਜੁ ਚੀ, ਪਵਾਉਂਦੇ ਆ। ਕੀ ਚੱਪਣਨਾ, ਰੱਖਦੇ ਹੁੰਦੇ ਆ। ਤੇ ਕੁੜੀ ਨੇ, ਭੰਨਣਿਆ, ਹੁੰਦੀਆਂ ਚੱਪਣਿਆ ਛਾਲ ਮਾਰਨੀ, ਏ ਕਈਆਂ ਤੋ ਤਾਂ, ਵੱਜ ਜਾਂਦੀ ਕਈਆਂ ਤੇ ਵਿਚਾਰੀਆਂ ਤੋਂ, ਵੱਜਦੀ ਨੀ, ਮੇਰੇ ਵਰਗੀਆਂ ਤੋ
ਮੇਰਥੋਂ ਨੀ, ਬਚੀ ਸੀ।
ਤੇ ਹਾਂਜੀ, ਫੇਰ ਉਹ, ਉਹ ਰਸਮ ਨੂੰ, ਫੇਰ ਮਾਮਾ ਹੀ ਪੂਰਾ ਇਹ ਰਸਮ ਫੇਰ, ਮਾਮਾ ਹੀ ਪੂਰਾ ਕਰਦਾ ਏ। ਹਾਂਜੀ। ਤੇ ਜੇ ਮੁੰਡੇ ਦਾ, ਹੋਵੇ ਮੁੰਡੇ ਦਾ ਬਸ ਥੋੜਾ ਜਿਹਾ, ਫ਼ਰਕ ਹੁੰਦਾ ਏ। ਹਲਦੀ ਤੇ, ਮੁੰਡੇ ਦੇ ਵੀ, ਲੱਗਦੀ ਆ। ਤੇ ਨਹਾਈ ਧੋਈ ਵੀ, ਮੁੰਡੇ ਦੀ ਸੇਮ ਹੀ ਕਰਦੇ। ਭੈਣਾਂ ਘੋੜਿਆ, ਹੈਨਾ ਗਾੳਦਿਆ, ਘੋੜੀ ਤੇ ਚੜਾਉਂਦਆਂ। ਫੇਰ ਮੁੰਡੇ ਨੂੰ
ਹਾਂਜੀ, ਸਿਹਰਾ ਬੰਨ ਦੇ, ਵਿਚੋਂਲਦੇ ਵਿਆਹੇ ਵਾਲੇ ਦਿਨ ਨਾ ਸਬ, ਹੂੰ। ਸੁਰਮਾ, ਪਾਉਂਦੀ ਭਾਬੀ।
ਭਾਬੀ ਸੁਰਮਾ, ਪਾਉਂਦੀ ਆ। ਇੱਕ ਫੇਰ ਜੰਡ ਤੇ, ਜਾਂਦੇ ਹੁੰਦੇ, ਉਹ ਜੰਡੀ ਜੀ, ਵੱਢਦੇ ਆ। ਤਲਵਾਰ, ਦੇ ਨਾਲ।
ਅ ਹਾਂਜੀ।
ਹਾਂ, ਸਰਵਾਲੇ ਦੀ ਵੀ, ਰਸਮ ਆ। ਨਾਲ ਸਰਵਾਲਾ, ਤਿਆਰ ਕੀਤਾ ਜਾਂਦਾ, ਹੈਨਾ। ਮੁੰਡੇ ਦੇ, ਤਾਂ ਇੱਕ ਤੇ ਫੇਰ ਭੈਣਾਂ, ਬਰਾਤ ਚੜਾ ਕੇ, ਆਉਂਦਆਂ ਤੇ ਇਸ ਸੀਨ, ਬਹੁਤ ਵਧੀਆ ਲੱਗਦੇ ਆ ਹੈਨਾ।
ਵਧੀਆ ਲੱਗਦੇ ਹੈ। ਜੇ ਆਪਣੇ- ਆਪਣੇ ਪੰਜਾਬ ਦੀਆਂ, ਮਤਲਬ ਆਪਣੀਆਂ ਰਸਮਾਂ ਵਾਂ, ਹਨਾ।
ਹਾਂਜੀ, ਇੱਕ ਕੁੜੀ ਦਾ, ਮਤਲਬ ਕਿ ਜਿਹੜਾ ਜਦੋਂ, ਆਨੰਦ ਕਾਰਜ ਹੁਨਦੇ ਆ। ਹਨਾ, ਤੇ ਉਸ ਤੋਂ ਬਾਅਦ, ਅਹ ਪਤਾਸੇ ਪਾਉਂਦੇ ਆ। ਅੰਗੂਠਿਆਂ ਦਿੰਦੇ। ਹੈਨਾ, ਤੇ ਜੀਜੇ ਦੇ ਮਹਿੰਦੀ, ਵਾਲੀ ਰਸਮ ਵੀ ਹੁੰਦੀ ਆ। ਤੇ ਪਰ ਜਿਹੜਾ, ਸਭ ਤੋਂ ਇਮੋਸ਼ਨਲ ਸੀਨ, ਡੋਲੀ ਆਲਾ ਹੋ ਜਾਂਦਾ ਹਨਾ।
ਡੋਲੀ ਆਲਾ, ਹੁੰਦਾ। ਹਾਂ, ਜਦੋਂ ਤਰਨਾ ਹੁੰਦਾ ਕੁੜੀ ਨੇ, ਆਪਣਾ ਘਰ, ਪਰਿਵਾਰ ਛੱਡ
ਛੱਡ ਕੇ ਹਾਂਜੀ, ਤੇ ਇਹ ਚੀਜ਼ਾਂ, ਥੋੜੀਆਂ ਜੀਆ ਉਦੋਂ, ਹੋ ਜਾਂਦੀਆਂ ਤੇ ਉੱਧਰ ਜੇ, ਮੁੰਡੇ ਵੱਲ ਦੇਖੀਏ, ਉਹਨਾਂ ਨੂੰ ਖੁਸ਼ੀ ਹੁੰਦੀ ਐ। ਵੀ ਅਸੀਂ, ਵਿਆਹ ਕੇ ਲੈ ਆਏ ਆ। ਹਾਂਜੀ, ਤੇ ਵਿਆਹ ਕੇ, ਲਿਆਏ ਆ। ਤੇ ਫੇਰ ਮੁੰਡੇ ਵਾਲੇ ਤਾਂ, ਐਵੇਂ ਵੀ ਪਹਿਲਾਂ ਵੀ, ਨੱਚਦੇ- ਟੱਪਦੇ ਸੀ, ਪਰ ਅੱਜ ਕੱਲ ਤਾਂ ਚਲੋਂ ਡੀ ਜੇ ਲੱਗਦੇ ਆ, ਹੈਨਾ ਡੀਜੇ ਲਾਉਣ ਲੱਗ ਜਾਂਦੇ ਆ।
ਹਾਜੀ, ਇੱਕ ਹੋਰ ਰਸਮ ਹਾਂਜੀ, ਹੁੰਦੀ, ਜਦੋਂ ਆਨੰਦ- ਅਨੰਦ ਕਾਰ ਜੀ ਦੀ ਰਸਮ ਹੈਨਾ। ਉਹ ਤੋਂ ਬਾਅਦ ਇੱਕ ਅ ਇਹ ਤਾਂ ਮੇਨ ਹੀ ਚਲੋਂ ਹੁੰਦੀ ਵਿਆਹ ਵਾਲੇ ਆਨੰਦ ਕਾਰਜ ਰਸਮ ਲਾਵਾਂ ਫੇਰੇ ਹੈਨਾ। ਹੁੰਦੇ ਆ, ਲਾਵਾਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ।
ਹਾਂਜੀ।
ਤੇ ਉਸ ਤੋਂ ਬਾਅਦ ਕੁੜੀਆਂ ਬਾਅਦ ਚ, ਉਸ ਤੋਂ ਬਾਅਦ ਜੁੱਤੀ ਵੀ ਲੁਕਾਉਂ ਦੀਆਂ ਵੇ, ਜੀ
ਹਾਂਜੀ-ਹਾਂਜੀ, ਮੈਂ ਭੁੱਲ ਗਈ ਸੀ, ਸੱਚੀ ਜੀਜਾ-ਸਾਲੀ ਦੀ ਰਸਮ ਜਿਹੜੀ, ਤੇ ਇਹ ਤਾਂ ਬਹੁਤ ਇੰਪੋਰਟੈਂਟ ਛੱਟ ਆ, ਕੁੜੀਆਂ ਚੱਕ ਲੈਂਦੀਆਂ ਜੀਜੇ ਦੀ ਜੁੱਤੀ।
ਹੂੰ, ਇਹ ਰੀਵਨ ਤਾ ਕਿਹਾ ਨੀ, ਰੀਵਨ ਵੀ ਕਟਾਉਂਦੇ ਐ। ਵੈਲਕਮ ਕਰਨਾ ਜਦੋਂ ਆਉਂਦੀ ਬਰਾਤ ਨਾ।
ਹਾਂਜੀ, ਫੇਰ ਕਈ ਤਾਂ ਝੱਗ ਵਗੈਰਾ ਪਾ ਦਿੰਦੇ ਹੈਨਾ, ਉੱਪਰ ਸਪ ਸਪਰੈ ਜੀ। ਅਹ ਕਈਆਂ ਜਗ੍ਹਾ ਤੇ ਤਾਂ ਬਹੁਤ ਚੀਜ਼ਾਂ ਤੇ ਕਈਆਂ ਤੇ ਅ ਮਤਲਬ ਲੜਾਈ ਵਗੈਰਾ ਵੀ ਕਈ ਹੋ ਜਾਂਦੀ ਕਈ ਤਾਂ ਬੜੇ ਸਮਝਦਾਰ ਹੁੰਦੇ ਚਲੋ, ਕਹਿ ਦਿੰਦੇ ਹੈਨਾ ਇੱਕ ਦੇਨ ਆ। ਹੱਸ-ਖੇਡ ਲੈਂਦੀ ਤੇ ਪਰ ਕਈਆਂ ਜਗ੍ਹਾ ਤੇ ਜਦੋਂ ਹੁਣ ਜੇ ਲੜਾਈ ਵਗੈਰਾ ਹੋ ਜਾਂਦੀ, ਉਦੋਂ ਸਾਰੇ ਮਤਲਬ ਫੰਕਸ਼ਨ ਦੀ ਬੈਂਡ ਹੀ ਵੱਜ ਜਾਂਦੀ ਇੱਕ ਹਿਸਾਬ ਦੀ।
ਹਾਂਜੀ-ਹਾਂਜੀ, ਕਈ ਗੁੱਸਾ ਜ਼ਿਆਦਾ ਕਰ ਜਾਂਦੇ ਨਾ, ਇਹ ਨੀ ਲਿਆ ਸੋਚਦੇ ਚਲੋਂ ਖੁਸ਼ੀ ਦਾ ਦਿਨ ਹੁੰਦਾ ਹੋਣਾ।
ਹਾਂਜੀ-ਹਾਂਜੀ, ਤੇ ਫੇਰ ਜਦੋਂ ਘਰੇ ਜਾਂਦੇ ਆ ਤੇ ਫਿਰ ਹੈਨਾ ਮੁੰਡੇ
ਰਸਮਾਂ ਤਾਂ ਹਾਂਜੀ, ਹਜੇ ਬਹੁਤ ਪਈਆਂ ਗਾਂ ਵਿਆਹ ਤੋਂ ਬਾਅਦ, ਜਦੋਂ ਮੁੰਡਾ ਘਰੇ ਲੈ ਕੇ ਜਾਂਦਾ ਕੁੜੀ ਨੂੰ ਦੁੱਧ-ਉਦਰ ਦੀਆਂ ਰਸਮਾਂ ਹੈਨਾ, ਬਹੁਤ ਰਸਮਾਂ ਵਾਂ ਵਿਆਹ ਦੀਆਂ ਹਾਂਜੀ-ਹਾਂ।
ਪਾਣੀ ਵਾਰਦੇ ਆ, ਪਾਣੀ ਪੀਂਦੇ, ਫਿਰ ਉਹ ਅਹ ਮੁੰਡੇ ਕੁੜੀ ਨੂੰ ਖੜਾਉਂਦੇ ਹੁੰਦੇ ਨਾ, ਕੀ ਕਹਿੰਦੇ ਉਹਨੂੰ ਆਪਾਂ ਕੰਗਣਾ ਹੈਨਾ।
ਤਾਂ ਹੀ ਤਾਂ ਹਾਂਜੀ ਤਾਂ ਹੀ ਤਾਂ ਲੋਕ ਵੇਟ ਕਰਦੇ, ਕਿਸੇ ਦਾ ਵਿਆਹ ਆਵੇ ਕਿੰਨਾ ਮਤਲਬ ਇੰਜੋਏ ਕਰਦੇ ਹੁੰਦੇ ਨਾ। ਕਿੰਨੀਆਂ ਰਸਮਾਂ ਹੁੰਦੀਆਂ ਸੱਜਦੇ-ਤਜਦੇ ਆ, ਕਿੰਨਾ ਵਧ
ਕੁੜੀਆਂ ਤੇ ਲੇਡੀਜ਼ ਲਈ ਤਾਂ, ਇਹ ਈ ਮੇਨ ਹੁੰਦੇ ਆ ਵੀ ਚਲੋਂ ਸਾ- ਸੂਟ ਬਣ ਬਣਾਵਾਂਗੇ ਹੈਨਾ ਦੇਖਾਂਗੇ ਸ਼ਨ ਆਊਗਾ ਨੱਚਾਂਗੇ, ਹਾਂਜੀ। ਤੇ, ਹੋਰ ਜੀ?
ਹੁਣ ਤਾਂ ਚਲੋਂ ਗਰਮੀ ਚ ਨਾ ਤਾ, ਕਿਸੇ ਨੇ ਨੀ ਕੋਈ ਫੰਕਸ਼ਨ ਰੱਖਣਾ ਗਰਮੀ ਬਹੁਤ ਆ। ਸਰਦੀ ਚ ਆਉਂਦੇ ਆ ਵਿਆਹ। ਬਸ ਸਰਦੀ ਜਦੋਂ ਸ਼ੁਰੂ ਹੋਗੀ, ਉਦੋਂ ਦਿਨ ਵਿਆਹ ਸ਼ੁਰੂ ਹੋ ਜਾਂਦੇ ਆ।
ਹਾਂਜੀ-ਹਾਂਜੀ, ਚਲੋਂ ਫਿਰ ਹੋਰ ਸੁਣਾਓ?
ਹਾਂਜੀ-ਹਾਂਜੀ, ਵਧੀਆ ਬਸ।
ਹਾਂਜੀ, ਠੀਕ ਆ ਜੀ ਫਿਰ ਹੈ।
ਠੀਕ ਆ ਜੀ।
ਓਕੇ ਜੀ, ਬਾਏ ਬਾਏ।
ਓਕੇ, ਬਾਏ।